ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਹੋ
ਹੋਰ ਠੀਕ ਠਾਕ ਜੀ
ਕੀ ਕਰਦੇ ਸੀਗੇ
ਹੋਰ ਕੀ ਬਣਾ ਰਹੇ ਤੇ ਜੀ
ਕੁਛ ਨਹੀਂ ਜੀ ਮੈਂ ਤਾਂ ਬਸ ਫਰੀ ਬੈਠੀ ਹੋਈ ਸੀ ਕੰਮ ਕਰ ਕਰਕੇ ਤੁਸੀਂ ਦੱਸੋ
ਅੱਛਾ ਜੈਸੇ ਵੀ ਫਰੀਏ 'ਤੇ ਜੀ ਹੁਣ ਤਾਂ
ਚਲੋ ਵਧੀਆ
ਹਾਂਜੀ
ਹੋਰ ਘਰੇ ਸਾਰੇ ਵਧੀਆ ਠੀਕ ਠਾਕ
ਹਾਂਜੀ ਹਾਂ ਵਧੀਆ ਸਾਰੇ ਜੀ।
ਚਲੋ ਵਧੀਆ।
ਹਾਂਜੀ ਠੀਕ ਠਾਕ ਸਾਰੇ ਵਧੀਆ ਤੁਸੀਂ ਦੱਸੋ ਜੀ।
ਹਾਂਜੀ ਹਾਂਜੀ ਸਾਰੇ ਵਧੀਆ ਠੀਕ ਠਾਕ।
ਚਲੋ ਵਧੀਆ ਜੀ।
ਹਾਂਜੀ, ਆਹ ਚਲੋ ਅੱਜ ਆਪਾਂ ਫੋਨ ਬਾਰੇ ਗੱਲ ਕਰਦੇ ਆਂ।
ਕਾਹਦੇ ਬਾਰੇ ਜੀ?
ਮੋਬਾਈਲ ਫੋਨ, ਮੋਬਾਈਲ ਫੋਨ।
ਅੱਛਾ ਜੀ, ਅੱਛਾ।
ਹਾਂਜੀ।
ਠੀਕ ਹੈ ਜੀ।
ਮੋਬਾਇਲ ਫੋਨ ਤੁਸੀਂ ਯੂਜ਼ ਕਰਦੇ ਹੋਂ? ਕ ਮਤਲਬ ਵੇਖਦੇ ਹੋ ਮੋਬਾਇਲ ਫੋਨ?
ਹਾਂਜੀ, ਹਾਂ, ਇੰਨਾ ਜ਼ਿਆਦੇ ਤਾਂ ਨਹੀਂ ਦੇਖਦੇ ਹੈਗੇ ਜੀ, ਅਸੀਂ।
ਠੀਕ ਐ।
ਤੇ ਅਸੀਂ ਵੀ, ਵੌਟਸਅਪ ਤਾਂ ਅਸੀਂ ਘੱਟ ਹੀ ਚਲਾਉਂਨੇ ਆਂ ਜੀ।
ਠੀਕ ਹੈ।
ਹਾਂਜੀ। ਉਂ ਪਾਠ ਵਗੈਰਾ ਸੁਣ ਲਾਨੇ ਹਾਂ ਜੀ, ਅਸੀਂ ਸ਼ਾਮ-ਸਵੇਰੇ।
ਅੱਛਾ, ਤੁਸੀਂ ਯੂਟਿਊਬ 'ਤੇ ਲਾਕੇ ਪਾਠ ਵਗੈਰਾ ਸੁਣ ਲੈਂਨੇ ਓ?
ਹਾਂਜੀ, ਹਾਂ।
ਠੀਕ ਹੈ।
ਆਪਸੀਆਂ, ਉਰਲੀਆਂ-ਪਰਲੀਆਂ ਚੀਜ਼ਾਂ ਜੀਆਂ ਘੱਟ ਦੇਖਦੇ ਆਂ, ਜੀ।
ਚਲੋ ਵਧੀਆ, ਗੁਰਬਾਣੀ ਨਾਲ ਜੁੜੇ ਹੋਏ ਹੋ ਫੋਨ ਤੇ ਤੁਹਾਨੂੰ ਲਾਈਵ ਗੁਰਬਾਣੀ ਸੁਣਨ ਨੂੰ ਮਿਲ ਜਾਂਦੀ ਐ, ਤੇ ਨਾਲੇ ਤਹਾਡੇ ਵੀ ਹੋ ਜਾਂਦੀ ਐ।
ਹਾਂਜੀ-ਹਾਂ।
ਚਲੋ, ਵਧੀਆ ਗੱਲ ਆ।
ਤੇ ਫੋਨ ਕਰਨਾ, ਫਿਰ ਕਰ ਵੀ ਲੈਂਨੇ ਆ, ਜੀ।
ਅੱਛਾ।
ਹਾਂਜੀ‌। ਹੋਰ ਜੀ, ਤੁਸੀਂ ਕੀ ਬਣਾਉਨੇ ਹੁੰਨੇ ਓਂ?
ਕੁਸ਼ ਨਹੀਂ ਜੀ ਬਸ, ਅਸੀ ਬਸ, ਥੋੜਾ-ਬਹੁਤਾ ਔਨਲਾਈਨ ਕੰਮ ਕਰ ਲੈਂਨੇ ਆਂ, ਜਾਂ ਫਿਰ ਘਰਦੇ ਕੰਮ ਕਰਕੇ ਔਨਲਾਈਨ ਕੰਮ ਕਰ ਲੈਣੇ ਆ, ਫਿਰ ਥੋੜਾ ਟਾਈਮ ਰੈਸਟ ਕਰ ਲੈਨੇ ਆਂ। ਹਾਂਜੀ, ਹਾਂ, ਬਸ ਔਨਲਾਈਨ ਨੂੰ, ਮੈਂ ਵੀ ਫੋਨ ਤੇ, ਵੈਸੇ ਕੁਛ ਨਹੀਂ ਵੇਖਦੀ ਹੈਗੀ, ''ਮੈਂ ਵੀ ਕੰਮ ਹੀ ਕਰਦੀ ਹਾਂ, ਜਾਂ ਫਿਰ ਕਿਸੇ ਦਾ ਫੋਨ ਆ ਜਾਂਦਾ ਉਹ ਸੁਣ ਲੈਂਨੀ ਆਂ, ਜਾਂ ਕਿਸੇ ਨੂੰ ਲਾਣਾ ਹੁੰਦਾ, ਉਹ ਲਾ ਦਈਦਾ, ਤੇ
ਅੱਛਾ ਜੀ, ਅੱਛਾ।
ਹਾਂਜੀ-ਹਾਂ, ਬਸ ਆਪਣਾ ਫ਼ੋਨ 'ਤੇ ਕੰਮ ਹੀ ਕਰੀਦਾ ਹੁੰਦਾ, ਐਕਸਟਰਾ ਕੋਈ ਚੀਜ਼ ਨਹੀਂ ਵੇਖੀਦੀ ਹੁੰਦੀ।
ਅੱਛਾ ਜੀ, ਅੱਛਾ।
ਹਾਂਜੀ, ਹਾਂ, ਜੇ ਆਪਾਂ ਫੋਨ ਦੀ ਗੱਲ ਕਰੀਏ ਤਾਂ ਜਿਵੇਂ ਬੱਚੇ ਨੇਂਗੇ ਅੱਜ-ਕੱਲ ਬੱਚਿਆਂ ਨੂੰ, ਓਦੀਆਂ ਆਈਜ਼ ਖ਼ਰਾਬ ਹੋ ਰਹੀਆਂ ਨੇ।
ਹਾਂਜੀ ਹਾਂ ਹੋ ਰੀਆਂ ਨੇ ਜੀ।
ਤੇ ਬੱਚਿਆਂ ਦੀਆਂ ਅੱਖਾਂ ਖ਼ਰਾਬ ਹੁੰਦੀਆਂ ਪਈਆਂ ਨੇ ਬੋਤ ਜਾਦਾ ਆਪਾਂ ਓਨਾਂ ਨੂੰ ਬੋਤ ਜਾਦਾ ਫ਼ੋਨ ਦੇਂਦੇ ਪਏ ਆਂ ਬੱਚਿਆਂ ਨੂੰ।
ਹਾਂਜੀ ਹਾਂ, ਹੁਣ ਬੱਚੇ ਸੂਟੀਆਂ ਕਰਕੇ ਹਟਦੇ ਨੀ ਜੀ।
ਪਹਿਲਾਂ ਫ਼ੋਨ ਮੰਗਦੇ ਐ, ਪਹਿਲਾਂ ਫੋਨ ਤੇ ਬੈਠ ਜਾਂਦੇ ਐ।
ਹਾਂ।
ਕਿ ਸਾਰਾ ਦਿਨ ਓ ਫੋਨ, ਫੋਨ, ਫੋਨ ਈ ਵੇਖਦੇ ਰਹਿੰਦੇ ਐ।
ਹਾਂਜੀ ਹਾਂ।
ਇੰਹਨਾ ਵੀ ਫ਼ੋਨ ਨਹੀਂ ਨਾ ਬੱਚਿਆਂ ਨੂੰ ਦੇਖਣਾ ਚਾਹੀਦਾ।
ਹਾਂਜੀ-ਹਾਂ, ਹੁਣ ਬੱਚੇ ਕਿ ਖਾਣਾ ਖਾਂਦੇ ਨੇ ਜੀ, ਜਦ ਉਦੋਂ ਵੀ ਫੋਨ ਨਾਲ ਰੱਖਦੇ ਨੇ।
ਹਾਂਜੀ, ਹਾਂ। ਹਾਂ, ਨਹੀਂ ਉਹ ਕਹਿਣਗੇ ਕਿ ਜੇ ਅਸੀਂ ਖਾਣਾ, ਖਾਣਾ ਤਾਂ ਸਾਨੂੰ ਪਹਿਲਾਂ ਫੋਨ ਦੋ, ਤੇ ਫੇਰ ਅਸੀਂ ਰੋਟੀ ਖਾਣੀ ਹੈ। ਨਹੀਂ ਅਸੀਂ ਰੋਟੀ ਵੀ ਨਹੀਂ ਖਾਣੀ, ਚਾਹ ਵੀ ਨਹੀਂ ਪੀਣੀ, ਬਿਸਕੁਟ ਕੁਛ ਮਰਜ਼ੀ ਜੂਸ ਵਗੈਰਾ ਕੁਛ ਮਰਜ਼ੀ ਇਹਨਾਂ ਦੇ ਮੂਹਰੇ ਲਿਆਕੇ ਰੱਖਦੋ, ਜਿਨਾਂ ਤੱਕ ਉਹਨਾਂ ਨੂੰ ਤੁਸੀਂ ਫੋਨ ਹੀ ਦਿੰਦੇ ਹੈਗੇ ਨਾ, ਉਹਨਾਂ ਨੇ ਕੁਛ ਨੀ ਖਾਣਾ-ਪੀਣਾ ਹੈਗਾ।
ਹਾਂਜੀ-ਹਾਂ, ਇਹ ਤਾ ਹੈਹੀ।
ਫੋਨ ਇੰਹਣਾ ਜ਼ਰੂਰੀ ਹੋਗਿਆ ਨਾ, ਹੁਣ ਤੇ ਅੱਜ-ਕੱਲ।
ਹਾਂਜੀ-ਹਾਂਜੀ।
ਵੈਸੇ ਵੀ ਅੱਜ-ਕੱਲ ਲੋਕਾਂ ਨੇ ਫ਼ੋਨ ਨੂੰ ਇੱਕ ਹਾਵਾ ਹੀ ਬਣਾਇਆ ਹੋਇਆ ਮਤਲਬ ਕਿ, ਪਹਿਲਾਂ ਲੋਕ ਹੁੰਦੇ ਸੀਗੇ ਜੇਬ ਦੇ ਵਿੱਚ, ਪੈਸੇ ਰੱਖਦੇ ਹੁੰਦੇ ਸੀਗੇ। ਮੋਬਾਇਲ ਫੋਨ ਘੱਟ ਹੀ ਰੱਖਦੇ ਸੀਗੇ।
ਹਾਂਜੀ, ਹਾ, ਇਹ ਤਾਂ ਹੈ ਜੀ।
ਜਿੱਥੇ ਵੀ ਜਾਣਾ ਉੱਥੇ ਪੈਸੇ ਦੇਣੇ, ਕੋਈ ਚੀਜ਼ ਲੈਣੀ ਤਾਂ ਪੈਸੇ ਦੇਣੇ, ਹੁਣ ਤੁਸੀਂ ਵੇਖਲੋ ਕਿ ਸਾਰੇ ਜਾਣੇ, ਜਿੱਥੇ ਜਾਣਾ ਪੈਸੇ ਦੀ ਜਰੂਰ, ਪੈਸਾ ਹੈਗਾ ਨਾ। ਹੋਵੇ ਉਹ ਕੋਈ ਮਤਲਬ ਹੀ ਨਹੀ ਹੈਗਾ ਬਸ ਕੈਣਗੇ ਹਾਂ ਸਾਡੇ ਫੋਨ ਦੇ ਵਿੱਚ ਹੈਗੇ ਨੇ, ਸਾਡਾ ਫੋਨ ਹੈਗਾ। ਸਾਡੇ ਕੋਲ ਬਸ ਏਦੇ ਵਿੱਚ ਈ ਐ, ਸਾਡਾ ਤੇ ਜਾਣ ਵਸਦੀ ਐ ਏਦੇ ਵਿੱਚ।
ਹਾਂਜੀ ਹਾਂ ਇਹ ਤਾਂ ਬਿਲਕੁਲ ਗੱਲ ਥੋਡੀ ਸਹੀ ਹੈ ਜੀ
ਹਾਂਜੀ ਹਾਂ ਹੁਣ ਤੇ ਸਭ ਕੁਛ ਫੋਨ ਤੇ ਹੋਣ ਲੱਗ ਗਿਆ ਹੈ ਔਨਲਾਈਨ ਸਿਸਟਮ ਹੋ ਗਿਆ ਸਾਰਾ ਕੁਛ ਏ ਆਈ ਨਾਲ ਹੋ ਚੱਲਦਾ ਪਿਆ, ਕਿਸੇ ਨੂੰ ਪੈਸੇ ਪਾਣੇ ਨੇ ਜਿੰਨੇ ਮਰਜ਼ੀ ਓਨਲਾਈਨ ਪਾ ਦੋ, ਲੈ ਲਵੋ ਕੋਈ ਚੀਜ਼ ਲੈ ਲਵੋ। ਮਤਲਬ ਕੀ ਸਾਰਾ ਕੁਛ ਹੁਨ ਫੋਨ ਦੇ ਥਰੂ ਹੀ ਹੋ ਗਿਆ ਨਾ।
ਹਾਂਜੀ ਹਾਂ ਇਹ ਤਾਂ ਹੈ ਜੀ
ਚਲੋ ਇਹ ਹੈ ਕਿ ਜਦੋਂ ਆਪਾਂ ਕੰਮ ਦੇ ਤੌਰ 'ਤੇ ਜਦੋਂ ਯੂਜ਼ ਕਰਦੇ ਹਾਂ ਤਾਂ ਵਧੀਆ ਰੈਂਦਾ ਫੋਨ ਪਰ ਜਦੋਂ ਬੱਚਾ ਬੱਚੇ ਦੇਖਦੇ ਓਨਾਂ ਤੇ ਓਨਾਂ ਦੀ ਅੱਖਾਂ ਤੇ ਅਸਰ ਪੈਂਦਾ ਐ ਨਾ।
ਹਾਂਜੀ ਹਾਂ ਪੈਂਦਾ ਐ ਜੀ, ਸੁੱਜੇ ਕਨੀਆਂ ਸੁੱਜ ਜਾਂਦੀਆਂ ਜੀ ਬੱਚਿਆਂ ਦੀਆਂ।
ਹਾਂਜੀ ਹਾਂ, ਬੱਚਿਆਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ, ਨੀਚੇ ਘੇਰੇ ਬਨ ਜਾਂਦੇ ਨੇ। ਦੇਖੋ ਛੋਟੇ ਬੱਚਿਆਂ ਦੀ ਨਿਗਾਹ ਘੱਟ ਜਾਂਦੀ ਐ ਨਾ ਫਿਰ ਸਾਰੀ ਉਮਰ ਠੀਕ ਨੀ ਹੁੰਦੀ ਹੈਗੀ।
ਹਾਂਜੀ ਹਾਂ ਬਹੁਤ ਬੱਚਿਆਂ ਦੇ ਤਾਂ ਜੀਅ ਲੱਗ ਰਹੀਆਂ ਨੇ ਵਿ ਐਨਕਾਂ ਵਗੈਰਾ
ਹਾਂਜੀ ਹਾਂ ਜਿੱਥੋਂ ਇੱਕ ਵਾਰ ਘਟਨੀ ਸ਼ੁਰੂ ਹੋ ਜਾਂਦੀ ਐ ਨਾ ਫਿਰ ਓ ਹਾਂ ਸਪੈਕਸ ਲਾ ਕੇ ਵੀ ਫਿਰ ਓਨੇ ਈ ਫੋਨ ਦੇਖਨਾ ਐ, ਓਨੇ ਈ ਟੀਵੀ ਵਗਰਾ ਵੇਖਨਾ ਐ। ਫਿਰ ਤਤੇ ਦੇਖੋ ਓਨੇ ਨੀ ਘਟਣਾ ਨੀ ਹੈਗਾ, ਓਨੇ ਘੱਟਨੇ ਈ ਜਾਣਾ, ਘੱਟਣੇ ਈ ਜਾਣਾ, ਓਨੇ ਰੁਕਣਾ ਨੀ ਹੈਗਾ।
ਹਾਂਜੀ ਹਾਂ।
ਜੇ ਆਪਾਂ ਮਤਲਬ ਕਿ ਹਾਂ ਆਪਾਂ ਪਰਹੇਜ਼ ਕਰਦੇ ਆਂ ਵੀ ਚਲੋ ਸਾਡੀ ਐਨਕ ਲੱਗ ਗਈ ਏ ਸਾਡੀ ਏਨੀ ਨਿਗਾ ਘੱਟ ਗਈ ਐ, ਨਾਲ-ਨਾਲ ਦਵਾਈ ਪਾ ਰਹੇ ਨੇ, ਆਪਣਾ ਫੋਨ ਬੰਦ ਕਰਤਾ ਐ। ਫੇਿਰ ਉਨਾਂ ਦੀ ਜਿੜੀ ਨਿਗਾਾ ਉਹ ਟਿੱਕ ਜਾਂਦੀ ਆ
ਹਾਂਜੀ ਹਾਂ ਏ ਤਾਂ ਹੈ ਈ।
ਜਾਦਾ ਨਿਗਾ ਘਟਣ ਨਾਲ ਦੇਖੋ ਅੱਖਾਂ 'ਚ ਦਰਦ ਹੁੰਦਾ ਸਿਰ ਵੀ ਦੁੱਖਦਾ ਮਾਈਗਰੇੇਨ ਵਗੈਰਾ ਹੋ ਜਾਂਦਾ। ਕਿਸੇ ਨੂੰ ਸਰਵਾਈਕਲ ਅੱਜ-ਕੱਲ ਹੋ ਜਾਂਦਾ, ਅੱਜ ਬੋਤ ਚੀਜ਼ਾਂ ਨੇ ਕਿਉਂਕਿ ਆਪਾਂ ਕੋਡੇ ਹੋ ਕੇ ਵੇਖਦੇ ਆ ਨਾ ਫੋਨ ਅਪਨੀ ਗਰਦਨ ਨੂੰ।
ਸਪੈਕਲ ਬਗੈਰ ਤਾਂ ਜੀ ਹੁਣ ਸਭ ਨੂੰ ਹੋਇਆ ਪਏ ਹੈਗਾ। ਕਿਯੋੰ ਹਰੇਕ ਨੇ ਫੋਨ ਰੱਖ ਰੱਖੇ ਐ।
ਠੀਕ ਐ।
ਹਾਂਜੀ ਹੁਣ ਹਰੇਕ ਨੂੰ ਐ ਹੋ ਰਿਹਾ ਜੀ ਇਸ ਐਸ ਦਾ ਤਾ
ਠੀਕ ਐ।
ਵੀ ਹਰੇਕ ਕਰ ਦਿੰਦਾ ਮੇਰੀ ਗਰਦ ਨੂੰ ਦੁਖਦੀ ਐ, ਮੇਰੇ ਮੋਢੇ ਦੁਖਦੇ ਐ।
ਠੀਕ ਐ।
ਓ ਸਾਰੇ ਦਿਨ ਫੋਨ ਤੇ ਲੱਗੇ ਰਹਿੰਦੇ, ਐਓ ਜੇ ਲੋਕੀ ਵੇਲੇ
ਹਾਂਜੀ ਹਾਂ ਨਹੀਂ ਕਈ ਵਿੱਚ ਹੁੰਦੇ ਨੇ ਵੀ ਫੋਨ ਤੇ ਕੰਮ ਵੀ ਕਰਦੇ ਨੇ ਵਿੱਚ ਵੈਸੇ ਸਾਰਾ ਦਿਨ ਵੇਖੀ ਜਾਣਗੇ ਵੇਖ ਵੇਖੀ ਜਾਣਗੇ ਓਵੇਂ ਈ ਫਿਰ ਓਦੇ ਕਰਕੇ ਵੀ ਗਰਦਨ ਦੁੱਖ ਦੀ ਐ ਤੇ ਸਰਵਾਈਕਲ ਹੋ ਜਾਂਦਾ।
ਹਾਂਜੀ ਹਾਂ ਇਹ ਤਾਂ ਹੈ ਜੀ।
ਹਾਂਜੀ ਜਿੱਦਾਂ ਮੈਂ ਵੀ ਹੁਨ ਦੇਖੋ ਔਨਲਾਈਨ ਵਰਕ ਕਰਦੀ ਆਂ ਨਾ ਫੋਨ ਤੇ ਤੇ ਮਤਲਬ ਸਾਰਾ ਦਿਨ ਫੋਨ ਵੇਖਦੀ ਆਂ ਮੈਂ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ।
ਵਧੀਆ ਗੱਲ
ਤੇ ਫਿਰ ਮੇਰਾ ਸਿਰ ਵੀ ਦੁਖਣ ਲੱਗ ਜਾਂਦਾ ਐ, ਅੱਖਾਂ ਵੀ ਦਰਦ ਹੁੰਦੀਆਂ ਨੇ, ਅੱਖਾਂ ਚ ਰੜਕ ਵੀ ਪੈਂਦੀ ਏ। ਤੇ ਮਤਲਬ ਗਰਦਨ ਬੈਕ ਵ ਵਗੈਰਾ ਵੀ ਪੇਨ ਹੁੰਦੀ ਏ ਤੇ ਫੇਰ ਏਦਾਂ ਹੁੰਦਾ ਨਾ ਕਿ ਏਦਾਂ ਸਰਵਾਈਕਲ ਹੋ ਜਾਂਦਾ।
ਹਾਂਜੀ ਹਾਂ।
ਪਰ ਜੇੜੇ ਵੈਸੇ ਹੀ ਜਾਨ ਵੁਜ ਕੇ ਵੇਖਦੇ ਨੇ ਫਿਰ ਓ ਤੇ ਗ਼ਲਤ ਹੈ ਜਦੋਂ ਜਿਦੋਂ ਆਪਾਂ ਕੰਮ ਕਰ ਰਹੇ ਆਂ, ਕੋਈ ਜੋਬ ਕਰ ਰਿਹਾ ਆਂ, ਓ ਤਾਂ ਚਲੋ ਸਹੀ ਹੈ ਕਿ ਆਪਾਂ ਜੋਬ ਕਰਦੇ ਪਏ ਆਂ। ਆਪਾਂ ਨੂੰ ਮਜਬੂਰੀ ਹੈ ਕਿ ਆਪਾਂ ਜੋਬ ਕਰਦੇ ਪਏ ਆਂ ਤੇ ਆਪਾਂ ਨੂੰ ਕਰਨੀ ਪੈਣੀ ਐ। ਤੇ ਜੋ ਕੰਮ ਮਿਲਿਆ ਆਪਾਂ ਨੂੰ ਓ ਕਰਨਾ ਪੈਣਾ ਐ।
ਹਾਂਜੀ ਹਾਂ।
ਪਰ ਕਈ ਹੁੰਦੇ ਨੇ ਕਿ ਜਾਨ ਬੁੱਝ ਕੇ ਵੇਖਦੇ ਨੇ ਜੇ ਸਾਰਾ ਸਾਰਾ ਦਿਨ ਫੋਨ ਫਿਰ ਉਹਨਾਂ ਦੀ ਤੇ ਬੋਤ ਗਲਤ ਗੱਲ ਐ ਨਾ ਸਰਵਾਈਕਲ ਜ਼ਿਆਦਾ ਹੁੰਦਾ ਹੈਗਾ ਇੱਦਾਂ।
ਹਾਂਜੀ ਹਾਂ, ਐ ਤਾਂ ਹੈ ਈ ਏ।
ਚਲੋ ਹੋਇਆ ਕਿ ਥੋੜਾ ਟਾਈਮ ਵੇਖ ਲਿਆ, ਥੋੜਾ ਟਾਈਮ ਰੈਸਟ ਕਰ ਲਈ, ਚਲੋ ਏਦਾਂ ਹੋ ਜਾਂਦਾ ਨਾ ਫਿਰ ਵੀ ਠੀਕ ਰਹਿੰਦਾ।
ਹਾਂਜੀ ਹਾਂ।
ਤੁਹਾਡੇ ਘਰ ਦੇ ਵਿੱਚ ਕਿੰਨੇ ਫੋਨ ਨੇ?
ਸਾਡੇ ਘਰ ਦੇ ਵਿੱਚ ਦੋ ਫ਼ੋਨ ਨੇ ਜੀ ਅਸੀਂ ਦੋਵੇ ਜਣੇ ਆਂ ਬਸ।
ਅੱਛਾ।
ਅਲੱਗ-ਅਲੱਗ ਨੇ ਜੀ ਸਾਡੇ ਕੋਲੇ।
ਹਾਂਜੀ-ਹਾਂਜੀ, ਜਿਵੇਂ ਅਸੀਂ ਵੀ ਤੇਰਾਂ-ਚੌਦਾਂਜਣੇ ਆਂ ਘਰ ਦੇ ਵਿੱਚ।
ਹਾਂਜੀ ਹਾਂ।
ਤੇ ਮਤਲਬ ਕਿ ਸਾਰਿਆਂ ਕੋਲ ਈ ਮੋਬਾਈਲ ਫ਼ੋਨ ਨੇਗੇ, ਸਾਰਿਆਂ ਕੋਲ ਮਤਲਬ ਕਿ ਦਾਦ ਕੋਲ ਵੀ ਜਿੱਦੋਂ ਵੀ ਬਜ਼ੁਰਗ ਨੇ ਉਹ ਓਦੇ ਕੋਲ ਵੀ ਐ ਤੇ ਮੇਰਾ ਭਾ ਭਾਨ ਭਤੀਜਾ ਹੈਗਾ ਓਦੇ ਕੋਲ ਵੀ ਐ, ਇੱਕ ਛੋਟੀ ਗੁਡੀਆਂ ਮਤਲਬ ਹੋਣੀ ਪੰਜ ਕੁ ਸਾਲ ਦੀ ਓਦੇ ਕੋਲ ਵੀ ਹੈਗਾ ਮਤਲਬ ਕਿ ਸਾਰਾ ਦਿਨ ਫੋਨ ਤੇ ਜਿੱਦਾਂ ਕਿ ਹੁਣ ਛੁਟੀਆਂ ਨੇ ਨਾ ਸਵੇਰੇ ਉੱਠਣ ਸਾਹ ਫੋਨ ਹੀ ਪਕੜ ਲੈਂਦੇ ਆ।
ਹਾਂਜੀ ਹਾਂ।
ਫੋਨ ਤੇ ਦੇਖੋ ਓ ਲੱਗੇ ਰਹਿੰ ਨੇ ਸਾਰਾ ਦਿਨ, ਜਦੋਂ ਤੱਕ ਹਾਂਜੀ ਹਾਂ, ਜਦੋਂ ਤੱਕ ਫ਼ੋਨ ਬੰਦ ਨੀ ਨਾ ਹੁੰਦਾ, ਫ਼ੋਨ ਦਾ ਖੈੜਾ ਕੋਈ ਨੀ ਛੱਡਦੇ ਹੈਗੇ।
ਹਾਂਜੀ ਹਾਂ, ਐ ਤਾਂ ਹੈ ਜੀ।
ਜਦੋਂ ਕਿ ਹੁਣ ਦੇਖੋ ਹੁਣ ਛੁੱਟੀਆਂ ਖਤਮ ਹੋਣਗੀਆਂ ਸਕੂਲ ਲੱਗਣਗੇ। ਸਵੇਰੇ ਤਿਆਰ ਹੋ ਕੇ ਸਕੂਲ ਚਲੇ ਜਾਣਗੇ, ਥੋੜ੍ਹਾ ਚੈਨ ਮਿਲਦਾ ਵਿਚਾਰੇ ਫੋਨ ਨੂੰ ਵੀ ਚੈਨ ਮਿਲਦਾ ਅਤੇ ਥੋੜ੍ਹਾ ਆ ਅੱਖਾਂ ਨੂੰ ਵੀ ਚੈਨ ਮਿਲਦਾ।
ਹਾਂਜੀ ਹਾਂ, ਐ ਤਾਂ ਹੈ ਹੁਣ ਸ
ਫਿਰ ਆ ਕੇ, ਹਾਂਜੀ ਹਾਂ ਫੇਰ ਮਤਲਬ ਕਿ ਜਾਣ ਲੱਗਿਆ ਕਹਿ ਕੇ ਜਾਣਗੇ, ਮੇਰਾ ਫੋਨ ਚਾਰਜ ਰੱਖੀ, ਮੇਰਾ ਫੋਨ ਚਾਰਜ ਰੱਖੀ। ਜਦੋਂ ਮੈਂ ਆਵਾਂਗਾ ਮੈਂ ਆਣ ਸਰ ਵੇਖਾਂਗਾ ਫਿਰ ਆਨਸਾਰ ਪਹਿਲਾਂ ਚਾਹ ਨਹੀਂ ਪੀਂਦੇ, ਪਾਣੀ ਨਹੀਂ ਪੀਂਦੇ, ਪਹਿਲਾਂ ਫੋਨ ਨੂੰ ਡਿੱਗਦੇ ਐ।
ਹਾਂਜੀ ਹਾਂ।
ਆਨ ਸਾਰ ਪਹਿਲਾਂ ਫੋਨ ਵੇਖਦੇ ਐ।
ਹਾਂਜੀ ਹਾਂ।
ਫਿਰ, ਜਿਉਂ ਲੱਗਦੇ ਹਾਂ ਫੋਨ ਵੇਖਣ, ਕੋਈ ਇੱਦਾਂ ਨਹੀਂ ਹੈਗਾ ਕਿ, ਅਸੀਂ ਭੁੱਖੇ ਆਏ ਹਾਂ, ਕਿ ਅਸੀਂ ਬਾਹਰੋਂ ਆਏ ਹਾਂ, ਗਰਮੀ ਦੇ ਵਿੱਚ ਚੋਂ ਆਏ ਅਸੀਂ ਨਾਹਾ ਧੋ ਲਈਏ, ਥੋੜ੍ਹਾ ਫਰੈਸ਼ ਹੋ ਲਈਏ, ਫਿਰ ਚਾਹ ਪਾਣੀ ਪੀ ਲਈਏ। ਫੇਿਰ ਫੋਨ ਦੇਖੀਏ, ਨਹੀਂ ਪਹਿਲਾਂ ਆ ਕੇ, ਫੋਨ ਨੂੰ ਡਿੱਗਣਗੇ।
ਹਾਂਜੀ, ਬੱਚੇ ਖਾਣ ਵੱਲ ਧਿਆਨ ਹੀ, ਨਹੀਂ ਦਿੰਦੇ ਫੇਿਰ।
ਹਾਂਜੀ, ਹਾਂ ਕੋਈ ਖਾਣਾ- ਪੀਣਾ ਨੀ ਉਹਨਾਂ ਨੂੰ ਕੁਛ ਨਈ, ਬਸ ਉਹਨਾ ਨੂੰ ਨਾ ਆਣ ਸਾਰ ਫੋਨ, ਚਾਹੀਦਾ ਹੁੰਦਾ ਏ।
ਹਾਂਜੀ ਹਾਂ।
ਗਲਤ, ਹੈਬਿਟਸ ਪਾਈਆਂ ਹੋਈਆਂ ਨੇ ਨਾ ਬੱਚਿਆਂ ਨੂੰ, ਕਿ ਹਾਂ ਸਰ ਫੋਨ
ਹਾਂਜੀ।
ਜੇ ਫੋਨ, ਨਾ ਮਿਲੇ ਤਾਂ, ਲੜਾਈ
ਹਾਂਜੀ।
ਹਾਂਜੀ, ਹੋ ਫੋਨ ਦੇ ਇਏਦਾਂ ਹੁੰਦਾ ਕਿ, ਚਲੋ ਆਪਣਾ -ਆਪਣੀ ਜਗ੍ਹਾ ਤੇ ਸਹੀ ਵੀ ਹੈ, ਪਰ ਏਦਾਂ ਵੀ ਨ ਨਾ ਕਿ ਬੱਚੇ ਆਏ, ਆ ਚਲੋ ਖੂਲੋ ਥੋੜਾ, ਨਾਹਾ -ਧੋ ਲੋ, ਫਰੈਸ਼ ਹੋਲ ਲੋ ਚਾਹ ਪਾਣੀ ਪੀਓ, ਰੋਟੀ ਖਾਓ ਤੁਸੀਂ, ਬਾਹਰੋਂ ਆਏ ਹੋ, ਗਰਮੀ ਦੇ ਵਿੱਚੋਂ ਆਏ ਹੋ?
ਹਾਂਜੀ ਹਾਂ।
ਵੀ ਚਲੋ ਤੁਸੀਂ ਆਰਾਮ ਨਾਲ ਬੈਠ ਕੇ ਅਸੀਂ ਠੰਡਾ ਕਮਰਾ ਕੀਤਾ ਹੁੰਦਾ ਕਿ, ਚਲੋ ਆਰਾਮ ਨਾਲ ਨਹਾ ਧੋ ਕੇ, ਆਪਣਾ ਰੋਟੀ ਰੋਟੀ ਪਾਣੀ ਖਾ ਕੇ, ਤੁਸੀਂ ਆਰਾਮ ਨਾਲ ਫੋਨ ਵੇਖ ਲੋ ਦੋ ਫਿਰ ਆਪਣਾ, ਹੋਮ ਵਰਕ ਕਰਲੋ ਪਰ ਨਈ, ਇਹਨਾਂ ਨੇ ਤੇ ਫਿਰ ਆਣ, ਖਹਿੜਾ ਨਹੀਂ ਛੱਡਣਾ ਫੋਨ ਹੋਮ ਵਰਕ, ਵੀ ਰਾਤੀ ਨਾ, ਨੂੰ ਨੌ ਦਸ ਵਜੇ ਕਰਾਈ ਦਾ, ਲੜ ਲੁੜ ਕੇ ਸਕੂਲ ਦਾ, ਕੰਮ ਵੀ ਨਹੀਂੀ ਕਰਦੇ ਹੈਗੇ।
ਹਾਂਜੀ, ਹਾਂ।
ਸਕੂਲ ਦਾ ਕੰਮ ਵੀ, ਮਸਾ ਕਰਵਾਉਂਦੇ ਨੇ ਇਹਨਾਂ ਨੂੰ, ਇਹਨਾਂ ਦੀਆਂ ਮੰਮੀਆਂ
ਇਹ ਤਾਂ ਹੈ ਜੀ ਫੇਿਰ, ਫਿਰ ਬੱਚਿਆਂ ਦਾ ਮਨ ਹੀ ਨੀ ਕਰਦਾ ਜੀ, ਝੋਲਾ ਚੱਕ ਚਕ ਨੂੰ ਬਗੀ ਚੱਕਲ ਨੂੰ
ਹਾਂਜੀ, ਹਾਂ ਉਹਨਾਂ ਦਾ ਬੈਗ, ਚੱਕਣ ਨੂੰ ਦਿਲ ਹੀ ਨਹੀਂੀ ਕਰਦਾ ਹੈਗਾ
ਹਾਂਜੀ, ਹਾਂ ਬੈਗ ਚੁੱਕਣ ਨੂੰ ਮਨ ਹੀ ਨਹੀਂ, ਕਰਤਾ ਉਹਨਾਂ
ਉਹ ਨੂੰ ਤੇ, ਬਸ ਇੱਕ ਫੋਨ ਚਾਹੀਦਾ ਹੁੰਦਾ, ਬਸ ਉਹਨਾਂ ਨੇ ਯੂਟਿਊਬ ਖੋਲ ਕੇ ਸ਼ੋਰਟਸ ਵੇਖ ਵੇਖਣੇ ਹੁੰਦੇ ਨੇ ਛੋਟੀਆ-ਛੋਟੀਆਂ ਵੀਡੀਓ ਜਿ
ਹਾਂਜੀ।
ਚਲੋ, ਫੋਨ ਨੇ ਵੀ ਆਪਣਾ, ਨਿਊ -ਨਿਊ ਫੀਚਰਸ ਚੇਂਜ ਕੀਤੇ ਹੋਏ ਨੇਗੇ
ਹਾਂਜੀ, ਹਾਂ।
ਚਲੋ, ਵਧੀਆ ਗੱਲ ਆ।
ਹਾਂਜੀ।
ਫੋਨ, ਵੇਖਣਾ ਤਾਂ ਚਾਹੀਦਾ ਹੈ, ਪਰ ਇਏਦਾਂ ਨ ਨਾ ਹੁੰਦਾ ਕਿ ਸਾਰਾ ਦਿਨ, ਬੰਦਾ ਫੋਨ ਹੀ ਦੇਖੀ ਜਾਵੇ
ਹਾਂਜੀ, ਹਾਂ ਫਿਰ ਬੱਚਿਆਂ ਨੂੰ ਤਾਂ ਹੁਣ ਕੌਣ, ਸਮਝਾਵੇ ਜੀ ਬੱਚੇ ਕਾਹ ਨੂੰ ਕਹੇ ਲੱਗਦੇ ਨੇ,
ਹਾਂਜੀ, ਹਾਂ ਬੱਚੇ ਸਮਝਦੇ ਵੀ ਨਹੀਂ, ਹੈਗੇ ਇਸ ਚੀਜ਼ ਨੂੰ ਬੱਚੇ, ਘੱਟ ਹੀ ਸਮਝਦੇ ਨੇ ਇਹ, ਚੀਜ਼ ਨੂੰ ਉਹਨਾਂ ਨੂੰ, ਲੱਗਦਾ ਕਿ ਸਾਨੂੰ ਡਾਂਟਦੇ ਨਈ, ਕੋਈ ਗੱਲ ਨਹੀਂ। ਹਟ ਜਾਣਗੇ, ਉਹਨਾਂ ਦੀ ਸਿਹਤ ਤੇ ਕਿਹੜਾ ਕੋਈ ਅਸਰ, ਹੁੰਦਾ। ਇਹ ਤੇ ਐਵੇਂ, ਬੋਲਦੇ ਨੇ ਬੋਲ ਕੇ ਹਟ ਜਾਣਗੇ।
ਹਾਂਜੀ।
ਉਹਨਾਂ ਨੂੰ, ਕੋਈ ਫ਼ਰਕ ਨਹੀਂ ਪੈਂਦਾ ਹੈਗਾ, ਕਿ ਸਾਡੇ ਘਰ ਤੇ ਸਾਨੂੰ ਕੀ ਕਹਿੰਦੇ, ਪਏ ਨੇ ਕਿਸ ਚੀਜ਼ ਤੋਂ ਰੋਕਦੇ ਪਏ ਨੇ ਕਿਉਂ, ਟੋਕਦੇ ਪਏ ਨੇ
ਹਾਂਜੀ ਹਾਂ।
ਉਹਨਾਂ ਨੂੰ ਤਾਂ ਸਿਰਫ਼, ਆਪਣਾ ਫੋਨ ਹੀ ਵੇਖਣਾ ਅਤੇ ਫ਼ੋਨ ਵੱਲ ਹੀ ਧਿਆਨ ਹੁੰਦਾ ਜਦੋਂ ਫੋਨ ਚ, ਇੱਕ ਵਾਰ ਵੜ ਜਾਂਦੇ ਨੇ, ਕੋਈ ਚਾਹੇ ਜਿੰਨੀਆਂ ਮਰਜ਼ੀ ਆਵਾਜ਼ਾਂ ਲਗਾਈ ਜਾਏ।
ਹਾਂਜੀ, ਹਾਂ ਇੱਦਾਂ ਹੀ ਹੈ ਜੀ।
ਕੋਈ ਨਹੀਂ, ਸੋਚਦਾ ਹੈਗਾ ਕਿ ਹਾਂ ਸਾਨੂੰ ਬੁਲਾਉਂਦੇ ਪਏ ਨੇ, ਨਹੀਂ ਬੁਲਾਉਂਦੇ ਪਏ ਨੇ ਅਸੀਂ ਬੋਲਣਾ ਕਿ ਨਹੀਂ ਬੋਲਣਾ, ਫੋਨ ਦੇ ਵਿੱਚ ਹੀ ਵੜ ਜਾਂਦੇ ਨੇ।
ਹਾਂਜੀ ਹਾਂ
ਫਿਰ ਤਾਂ ਉਹਨਾਂ ਨੂੰ ਬਾਹਰ ਲਾ ਵੀ ਕੋਈ ਆਵਾਜ਼ ਮਾਰ ਰਿਹਾ ਉਹ ਵੀ ਨਹੀਂ ਸੁਣਦਾ ਹੈਗਾ
ਹਾਂਜੀ
ਨਾ ਖਾਣ ਪੀਣ ਦਾ ਤੇ ਨਾ ਕੋਈ ਬੁਲਾ ਰਿਹਾ ਉਸ ਚੀਜ਼ ਦਾ ਫਿਰ ਜਦੋਂ ਘਰ ਦੇ ਆ ਕੇ ਚ ਪੀੜਾ ਧਰਦੇ ਨੇ ਦੋ ਫਿਰ ਪਤਾ ਲੱਗਦਾ ਕਿ ਹਾਂ ਸਾਨੂੰ ਆਵਾਜ਼ ਵੀ ਪੈਂਦੀ ਪਈ ਸੀ।
ਹਾਂਜੀ ਹਾਂ
ਫਿਰ ਨਿਕਲਦੇ ਨੇ ਕਿਤੇ ਫੋਨ ਚੋਂ ਬਾਹਰ
ਹਾਂਜੀ ਹਾਂ
ਚਲੋ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ